ਹੈਲੋ ਹੈਲੋ ਸਤਿ ਸ਼੍ਰੀ ਅਕਾਲ ਦੀ ਜੀ।
ਸਤਿ ਸ਼੍ਰੀ ਅਕਾਲ ਜੀ, ਹੋਰ ਕਿਵੇਂ ਓ ਮੈਡਮ? ਹੈਲੋ।
ਹਾਂਜੀ ਹਾਂ ਜੀ, ਹੋਰ ਮੈਂ ਕਿਹਾ ਕਿਵੇਂ ਹੋ ਤੁਸੀਂ?
ਕੀ ਕਰ ਰਹੇ ਸੀ?
ਬਸ ਕੁਛ ਨੀ ਮੈਂ ਤਾਂ ਪੜ੍ਹ ਰਹੀ ਸੀਗੀ, ਮੈਂ ਦੇਖਦੀ ਪਈ ਸੀ ਅੱਜ ਕੱਲ ਮੈਂ ਕਿਹਾ ਓਨਲਾਈਨ ਘਰੇ ਬੈਠੇ ਹੀ ਆਪਾਂ ਨੂੰ ਪੜ੍ਹਾਈ ਮਿਲੀ ਜਾ ਰਹੀ ਆ ਹੈਣਾ।
ਹਾਂਜੀ ਹਾਂ, ਦੇਖੋ ਫੋਨ ਤੇ ਆਪਾਂ ਕਿੰਨਾ ਕੁਛ ਹਰ ਇੱਕ ਡਿਟੇਲ ਬਾਰੇ ਕੱਢ ਸਕਦੇ ਆਂ, ਪੜ੍ਹਾਈ ਬਾਰੇ
ਹਾਂਜੀ।
ਸਾਇੰਟਿਸਟ ਬਾਰੇ ਕੱਢ ਸਕਦੇ ਹਾਂ, ਹਰ ਇੱਕ ਲੇਖਕ ਬਾਰੇ ਕੱਢ ਸਕਦੇ ਹਾਂ ਹਰ ਇੱਕ ਕਹਾਣੀਕਾਰਕ ਬਾਰੇ ਕੱਢ ਸਕਦੇ ਹਾਂ, ਦੇਖੋ ਕਿੰਨੇ ਹੀ ਫਾਇਦੇ ਨੇ ਦੇਖੋ
ਮੇਰੇ ਖਿਆਲ ਵਿੱਚ ਦੋ ਏਦਾਂ ਲੱਗਦਾ ਵੀ ਦੋਵਾਂ ਦੇ ਆਪਣੇ ਆਪਣੇ ਫ਼ਾਇਦੇ ਨੇ। ਆਨਲਾਈਨ ਸਿੱਖਿਆ ਨਾਲ ਘਰ ਬੈਠੇ ਪੜ੍ਹਾਈ ਕੀਤੀ ਜਾ ਸਕਦੀ ਐ, ਜਦਕਿ ਸਕੂਲਿਆਂ ਦੀ ਸਿੱਖਾ ਵਿੱਚ ਵਿਦਿਆਰਥੀ ਦਾ ਸਿੱਧਾ ਸਰਪ ਸਿੱਧਾ ਬੰਦੇ ਦਾ ਕਿੱਦਾਂ ਹੀ ਗੱਲਬਾਤ ਕਰ ਸਕਦਾ ਹੈਣਾ।
ਹਾਂਜੀ ਹਾਂ, ਦੇਖੋ ਜੇ ਆਪਾਂ ਸਕੂਲ ਚ ਪੜ੍ਹਦੇ ਹਾਂ ਦੇਖੋ ਆਪਾਂ ਆਪਣੇ ਬੱ ਆ ਫਰੈਂਡਸ ਨਾਲ ਰਹਿ ਕੇ ਪੜ੍ਹ ਸਕਦੇ ਆ ਉਹਨਾਂ ਤੋਂ ਸਮਝ ਸਕਦੇ ਆ ਟੀਚਰ ਨੂੰ ਆਪਾਂ ਦੁਬਾਰਾ ਪੁੱਛ ਸਕਦੇ ਆ ਦੇਖੋ। ਨਾਲੇ ਆਪਾਂ ਸਕੂਲ ਦੇ ਵਿੱਚ ਕਿੰਨਾ ਐਕਟਿਵ ਰਹਿ ਕੇ, ਹਰ ਬ ਬੱਚਿਆਂ ਵਾਂਗੂ ਪੜ੍ਹ ਸਕਦੇ ਆ ਦੇਖੋ ਹੈਨਾ। ਵੀ ਦੇਖੋ, ਆਨਲਾਈਨ ਪੜ੍ਹਾਈ ਦੇ ਤਾਂ ਸਕੂਲ ਦੇ ਬਹੁਤ ਜ਼ਿਆਦਾ ਫਾਯਦੇ ਨੇ ਦੋਨਾਂ ਦੇ ਅਲੱਗ ਅਲੱਗ ਨੇ ਯਾ ਔਨਲਾਈਨ ਪੜ੍ਹਾਈ ਬਾਰੇ ਦੇਖ ਦੇਖਆ ਜਾਵੇ ਤਾਂ, ਉਹਦੀ ਟਾਈਮ ਦੀ ਵੀ ਬਹੁਤ ਜ਼ਿਆਦਾ ਬੱਚਤ ਕੀਤੀ ਜਾਂਦੀ ਆ।
ਹਾਂਜੀ, ਇਹ ਗੱਲ ਤੁਹਾਡੀ ਬਿਲਕੁਲ ਸਹੀ ਆ ਓਨਲਾਈਨ ਟਾਈਮ ਦੇ ਵਿੱਚ ਸਿੱਖਿਆ ਨਾ ਮੇਰੀ ਬੱਚਤ ਹੁੰਦੀ, ਵਿਦਿਆਰਥੀ ਆਪਣੀ ਸਹੂਲਤ ਅਨੁਸਾਰ ਪੜ੍ਹਦੇ ਸਕਦਾ ਹੈਨਾ, ਪਰ ਏਦਾਂ ਹੈ ਨਾ ਦੀਦੀ ਜਿੱਦਾਂ ਬੰਦਾ ਕਈ ਵੇਲੇ ਨਾ ਘਰ ਬੈਠੇ ਬੱਚੇ ਜਿੱਦਾਂ ਲੈਪਟੋਪ ਜਾਂ ਫੋਨ ਤੋਂ ਦੂਰ ਹੋ ਕੇ ਦੂਜੇ ਪਾਸੇ ਧਿਆਨ ਲਾ ਲੈਂਦੇ, ਜਦਕਿ ਦੂਜੇ ਪਾਸੇ ਸਕੂਲ ਦੇ ਵਿੱਚ ਬੇ ਬੱਚਾ ਬੈਠਾ ਉਹਨੂੰ ਪੜ੍ਹਨਾ ਹੀ ਐ
ਹ ਪੜ੍ਹਨਾ ਹੀ ਸਹੀ ਗੱਲ ਆ ਦੇਖੋ, ਟੀਚਰ ਕਿੰਨਾ ਸ਼੍ਰਿਸ਼ਟ ਹੁੰਦੇ ਨੇ ਬੱਚੇ ਦੇ ਸਕੂਲ 'ਚ
ਜਦਕਿ ਬਹੁਤ ਬਹੁਤ ਜ਼ਿਆਦਾ ਸਮਾਂ ਬੱਚਦਾ ਚਲੋ, ਔਨਲਾਈਨ ਪੜ੍ਹਾਈ ਵੀ ਬਹੁਤ ਵਧੀਆ ਦੇਖੋ, ਜਿਵੇਂ ਕਰੋਨਾ ਵਿੱਚ ਆਇਆ ਸੀ ਉਹ ਬਹੁਤ ਵਧੀਆ ਗੱਲ ਸੀ, ਕਿਉਂਕਿ ਘਰੇ ਬੈਠ ਕੇ ਐਵੇਂ ਬੱਚਿਆਂ ਦੀ ਪੜ੍ਹਾਈ ਦਾ ਲੋਸ ਨਹੀਂ ਹੋਇਆ ਸੀ, ਉਹ ਘਰੇ ਔਨਲਾਈਨ ਕਲਾਸ ਲਾ ਕੇ ਆਪਣਾ ਜਿਹੜਾ ਸਿਲੇਬਸ ਸੀ ਉਹ ਕਵਰ ਕਰ ਰਹੇ ਸੀ।
ਹਾਂਜੀ ਹਾਂਜੀ, ਸਹੀ ਗੱਲ ਆ ਤੁਹਾਡੀ ਬਿਲਕੁਲ ਸਹੀ ਐ, ਮੈਂ ਗੱਲ ਨਾਲ ਸਹਿਮਤ ਆ, ਕਿ ਜੋ ਬੰਦੇ ਨੂੰ ਕੋਈ ਮਹਾਮਾਰੀ ਆਂਦੀ ਐ, ਕੋਈ ਔਖਾ ਟੈਮ ਆਉਂਦਾ ਤਾਂ ਉਹ ਘਰੇ ਬੈਠੇ ਵੀ ਉਹਦੀ ਪੜ੍ਹਾਈ ਜੇਹੜੀ ਆ ਨਹੀਂ ਰੁਕਦੀ।
ਸਹੀ ਗੱਲ ਹੈ ਹਾਂਜੀ ਹਾਂ ਜੇ ਦੇਖਿਆ ਜਾਵੇ ਅੱਧੇ ਬੱਚੇ ਦੇਖੋ ਵੀ ਜਿਵੇਂ ਜਾ ਨਹੀਂ ਸਕਦੇ ਉਹਨਾਂ ਨੂੰ ਦਾ ਕੋਈ ਉਹ ਹੈ ਵੀ। ਸਕੂਲ ਤੱਕ ਨਹੀਂ ਜਾ ਸਕਦੇ ਵੀ ਦੂਰ ਨੇ ਜਾਂ ਹੈ ਨਹੀਂ ਨੇੜੇ ਤੇੜੇ। ਉਹ ਓਪਨ ਕਰ ਸਕਦੇ ਨੇ ਦੇਖੋ ਘਰ ਬੈਠ ਕੇ।
ਸਹੂਲਤ ਆ ਸਹੀ ਗੱਲ ਆ ਤੁਹਾਡੀ ਵੀ ਉਹ ਘਰੇ ਬੈਠ ਕੇ ਔਰ ਜਿਹਨਾਂ ਨੇ ਨਹੀਂ ਪੜ੍ਹਨਾ ਉਹਨਾਂ ਨੇ ਸਕੂਲ ਬੈਠ ਵੀ ਨੀ ਪੜ੍ਹਨਾ ਜਿਹਨਾ ਨੇ ਪੜ੍ਹਨਾ ਉਹ ਨੇ ਇੰਟਰਨੈਟ ਤੋਂ ਵੀ
ਹਾਂਜੀ ਹਾਂ ਸਹੀ ਗੱਲ ਆ ਮੈਡਮ ਹਾਂਜੀ। ਜੇ ਦੇਖਿਆ ਜਾਵੇ ਤਾਂ ਸਕੂਲ 'ਚ ਵੀ ਬਹੁਤ ਜ਼ਿਆਦਾ ਫਾਇਦੇ ਨੇ ਪਰ ਔਨਲਾਈਨ ਪੜਾਈ ਅ। ਪੜ੍ਹਾਈ ਦੇ ਵੀ ਬਹੁਤ ਜ਼ਿਆਦਾ ਫਾਇਦੇ ਨੇ ਘਰ ਵਿੱਚ ਰਹਿ ਕੇ।
ਫੇਰ ਇੱਕੋ ਜਿਹੇ ਮੌਕੇ ਮਿਲਦੇ ਹਨ ਇੱਕੋ ਜਿਹੇ ਮਾਹੌਲ ਸਿੱਖਣ ਦਾ ਮੌ
ਹਾਂਜੀ ਹਾਂ ਦੇਖੋ ਉਹਨਾਂ ਨੂੰ ਇੱਕੋ ਇੱਕੋ ਸਾਰ ਦੀ ਉਹਨਾਂ ਨੂੰ ਸਹੂਲਤ। ਸਹੂਲਤ ਮਿਲਦੀ ਆ
ਹਾਂਜੀ ਤੇ ਇੱਕ ਗੱਲ ਹੋਰ ਇੱਕ ਗੱਲ ਹੋਰ ਆ ਸਕੂਲ ਵਿੱਚ ਸੁ ਅਨੁਸ਼ਾਸਨ ਹੁੰਦਾ ਸਮੇਂ ਦੀ ਪਰ ਪ੍ਰਬੰਧ ਦੇ ਨਾਲ ਨਾਲ ਨਾ ਜਿਹੜਾ ਬੱਚਾ ਆ ਉਹ ਸਮਾਜਿਕ ਸਿੱਖਿਆ ਵੀ ਮਤਲਬ ਉਹ ਸਮਾਜਿਕ ਵਿੱਚ ਕਿੱਦਾਂ ਰਹਿਣਾ ਸਮਾਜ ਵਿੱਚ ਕਿ
ਹਾਂਜੀ ਹਾਂ ਦੇਖੋ ਆਪਾਂ ਨੂੰ ਇਕੱਲੇ ਸਕੂਲ ਤੋਂ ਨਾ ਪੜ੍ਹਾਈ ਨਹੀਂ ਮਿਲਦੀ ਹੈਗੀ ਕਿ ਆਪਾਂ ਨੂੰ ਸਕੂਲ ਤੋਂ ਹੋਰ ਵੀ ਸਿੱਖਿਆਵਾਂ ਸਿੱਖਣ ਨੂੰ ਮਿਲਦੀਆਂ ਨੇ ਬੈਠਣਾ ਉੱਠਣਾ ਵੀ ਆਪਾਂ ਨੇ ਕਿੱਦਾਂ ਕਿਸੇ ਨਾਲ ਗੱਲਬਾਤ ਕਰਨੀ ਹੈ ਕਿੱਦਾਂ ਉਹਦੇ ਮੁਰੇ ਪੇਸ਼ ਆਈਦਾ ਦੇਖੋ ਹੈ ਨਾ ਵੀ ਆਪਾਂ ਨੂੰ ਸਕੂਲ ਹੀ ਸਕੂਲ ਆਪਣੇ ਮੰਮੀ ਡੈਡੀ ਤੋਂ ਹੀ ਆਪਾਂ ਨੂੰ ਸਾਰਾ ਕੁਛ ਸਿੱਖਣ ਨੂੰ ਮਿਲਦਾ
ਪੜ੍ਹਾਈ ਦੇ ਵੀ ਬਹੁਤ ਜ਼ਿਆਦਾ ਫਾਇਦੇ ਨੇ ਕਿਉਂਕਿ ਦੇਖੋ ਜੇ ਕਰੋਨਾ ਵਿੱਚ ਜਿ ਨਾ ਆਨਲਾਈਨ ਪੜ੍ਹਾਈਆਂ ਹੁੰਦੀਆਂ ਤਾਂ ਬੱਚਿਆਂ ਦੇ ਦੇਖੋ ਪੜ੍ਹਾਈ ਦਾ ਕਿੰਨਾ ਜ਼ਿਆਦਾ
ਹਮ ਸਹੀ ਗੱਲਾਂ ਲੋਸ ਹੋ ਜਾਣਾ ਸੀ ਜਿਆਦਾ ਘਟਾਅ ਹੋ ਜਾਣਾ ਸੀ
ਹਾਂਜੀ ਹਾਂ ਦੇਖੋ ਕਿੰਨੀ ਜ਼ਿਆਦਾ ਪੜ੍ਹਾਈ ਉਹਨਾਂ ਨੂੰ ਘਟਾਉਣੀ ਸੀਗੀ ਦੇਖੋ ਦੇਖ ਉਹਨਾਂ ਦੇ ਘਰੇ ਬੈਠ ਕੇ ਪੇਪਰ ਲਏ ਗਏ ਉਹਨਾਂ ਨੂੰ ਹਰ ਇੱਕ ਚੀਜ਼ ਘਰ ਬੈਠ ਕੇ ਸਮਝਾਈ ਗਈ ਲੋ ਇਹ ਗੱਲ ਵੀ ਵਧੀਆ ਪਰ ਜਿਵੇਂ ਦੇਖੀਏ ਆਪਾਂ ਇੱਕ ਪਾਸੇ ਦੇਖੀ ਸਕੂਲ ਚ ਜਾ ਕੇ ਬੰਦਾ ਸਾਰਿਆਂ ਦੇ ਬਰੋਬਰ ਐਕਟਿਵ ਰਹਿੰਦਾ ਇਕੁਅਲ ਟਾਈਪ ਦੇ ਟੀਚਰ ਸਾਰੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਸਾਰਿਆਂ ਨੂੰ ਇੱਕ ਬਰਾਬਰ ਸਮਝ ਕੇ
ਹਾਂਜੀ ਹਾਂਜੀ ਸਹੀ ਗੱਲ ਆ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮ ਆ ਤਾਂ ਵੀ ਬੰਦਾ ਆਨਲਾਈਨ ਪੜ੍ਹਾਈ ਉਦੋਂ ਸਹੀ ਹੈ ਜਦੋਂ ਕੋਈ ਮਹਾਾਂਮਾਰੀ ਆ ਜਾਵੇ ਜਾਂ ਕੋਈ ਬੰਦੇ ਨੂੰ ਕੋਈ ਕੰਮ ਪੈ ਜਾਵੇ ਜਾਂ ਫੇਿਰ ਉਹ ਬੱਚਾ ਅੰਗ ਹੀ ਨਾ ਸਕੂਲ ਨਹੀਂੀ ਜਾ ਸਕਦਾ ਉਹਨਾਂ ਲਈ ਵੀ ਬਹੁਤ ਵੀਆ ਆ ਪਰ ਜੋ ਸਕੂਲ ਨਾਲ ਦੀ ਰੀਸ ਕੋਈ ਨੀ ਹਨਾ
ਹਾਂਜੀ ਹਾਂ ਸਹੀ ਗੱਲ ਜੇ ਇੱਕ ਵੀ ਲੱਗਿਆ ਰਹਿੰਦਾ ਸਾਰੇ ਬੱਚਿਆਂ ਨਾਲ ਵੀ ਫ ਜਦੋਂ ਸਾਰੇ ਬੱਚੇ ਪੜ੍ਹਦੇ ਨੇ ਤੇ ਹੋਰ ਐਕਟੀਵਿਟੀਆਂ ਵੀ ਉਹਨਾਂ ਨੂੰ ਦੇਖਣ ਨੂੰ ਮਿਲਦੀਆਂ ਜਿਵੇਂ ਖੇਡਣ ਬਾਰੇ ਹੋ ਗਿਆ ਦੇਖੋ ਘਰ ਵਿੱਚ ਬੱਚਾ ਇਕੱਲਾ ਰਹਿ ਕੇ ਹੀ ਪੜੇਗਾ ਇਕੱਲੇ ਤਾਂ ਆਉਣਾ ਨਾ ਦੇਖੋ ਜੇ ਆਪਣਾ ਮਨ ਕਰਿਆ ਵੀ ਖੇਡਣ ਦਾ ਦੇਖੋ ਫੇਿਰ ਉਹ ਬੱਚਾ ਖੇਲਣ ਲਈ ਚੱਲ ਜਾਂਦਾ ਕੇ ਇਨਾ ਕਿ ਕੋਈ ਲੱਗਦਾ
ਹਾਂਜੀ ਹਾਂਜੀ ਸਹੀ ਗੱਲ ਆ ਤੁਹਾਡੀ ਸਹੀ ਗੱਲ ਆ ਉਹ ਬੀ ਬਿਲਕੁਲ ਗੱਲ ਸਹੀ ਹੈ ਕਿ ਔਨਲਾਈਨ ਜਦੋਂ ਬੰਦਾ ਆਪਣੇ ਆਪਣੇ ਘਰੇ ਬੈਠਦਾ ਕਹਿੰਦੇ ਛੱਡੋ ਕਿ ਪਨਾ ਪਰ ਸਕੂਲੇ ਦੇਖ ਕੇ ਜੇ ਸਾਹਮਣੇ ਵਾਲਾ ਬੱਚਾ ਲੈਸਨ ਨੂੰ ਪੂਰੇ ਨੂੰ ਯਾਦ ਕਰ ਰਿਹਾ ਉਹ ਦੋ ਕੁਸ਼ਨ ਤਾਂ ਯਾਦ ਕਰੂਗਾ ਹੀ ਵਿੱਚੋਂ ਕੁਛ ਤਾਂ ਉਹਦੇ ਦਿਮਾਗ ਚ ਪੈਂਦਾ ਹੀ ਆ
ਹਾਂਜੀ ਹਾਂ ਜੇ ਦੇਖੋ ਮੈਡਮ ਕੋਈ ਗੱਲ ਸਮਝਾ ਰਹੇ ਨੇ ਤਾਂ ਕੋਈ ਤਾਂ ਮਾੜਾ ਜਿਹਾ ਸੁਣ ਕੇ ਉਹਦੇ ਕੰਨ 'ਚ ਪੈ ਕੇ ਤਾਂ ਉਹਦੇ ਦਿਮਾਗ ਲਾਉਗੀ ਦੇਖੋ ਜਿਹੜੇ ਬੱਚਿਆਂ ਦੀ ਥੋੜ੍ਹੀ ਜਹੀ ਨਿਗਾਾ ਘੱਟ ਹੈ ਉਹ ਘਰ ਬੈਠ ਕੇ ਕਿਵੇਂ ਪੜ੍ਹ ਸਕਦੇ ਨੇ ਦੇਖੋ ਹੈ ਨਾ ਕਿਥੇ ਟੀਚਰ ਉਥੇ ਬਲੈਕ ਬੋਰਡ ਜਾਂ ਵਾਈਟ ਬੋਰਡ ਤੇ ਕਿੰਨਾ ਵਧੀਆ ਸਮਝਾਉਂਦੇ ਨੇ ਕਿੰਨਾ ਵਧੀਆ ਪੜ੍ਹਉਂਦੇ ਨੇ ਇੰਨੀ ਉੱਚੀ ਅਵਾਜ਼'ਚ ਵੀ ਜੇ ਦੇਖਿਆ ਜਾਵੇ ਤਾਂ ਔਫਲਾਈਨ ਪੜ੍ਹਾਈ ਹੀ ਬਹੁਤ ਵਧੀਆ ਕੰਮ ਆਉਂਦੀ ਹੈ ਔਨਲਾਈਨ ਪੜ੍ਹਾਈ ਦੇ ਇਹ ਵੀ ਨੁਕ ਨੁਕਸਾਨ ਹਨ ਕਿ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਬੱਚਾ ਕੀ ਕਰ ਰਿਹਾ ਫੋਨ 'ਤੇ ਅੱਧੇ ਪੇਰੈਂਟਸ ਐਵੇਂ ਦੇ ਹੁੰਦੇ ਨੇ ਕਿ ਦੂਜੇ ਕਮਰੇ 'ਚ ਬੱਚੇ ਨੂੰ ਦੇ ਕੇ ਫੋਨ ਆਪ ਇੱਧਰ ਆ ਕੇ ਬਹਿ ਜਾਂਦੇ ਨੇ ਪਰ ਨਹੀਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਬੱਚਾ ਕੀ ਕਰ ਅਤੇ ਔਫਲਾਈਨ ਹੀ ਪੜ੍ਹਾਈ ਦੇ ਬਹੁਤ ਜ਼ਿਆਦਾ ਫ਼ਾਇਦੇ ਨੇ
ਹਾਂਜੀ ਸਹੀ ਗੱਲ ਆ ਪਰ ਜਦੋਂ ਬੱਚਾ ਸਕੂਲ ਜਾਂਦਾ ਆ ਉਹ ਸਮੇਂ ਦੀ ਪ੍ਰਬੰਧਦੀ ਸਿੱਖਦਾ ਆ ਅਹ ਗੀਤ ਸਿੱਖਦਾ ਆ ਫੇਰ ਖੇਡਾਂ ਸਿੱਖਦਾ ਆ ਫੇਰ ਡਿਸਿਪਲਨ ਸਭ ਤੋਂ ਵੱਧ ਸਿੱਖਦਾ ਆ
ਕਿ ਉਹ ਇੱਕ ਡਿਸਪਲਿਨ ਸਕੂਲ ਦਾ ਵੀ ਹੁੰਦਾ ਹੈ ਇੱਕ ਉਹ ਲਾਈਫ ਦਾ ਵੀ ਚੱਲਦਾ ਡਿਸਿਪਲਿਨ ਇੱਕ ਆਪਣਾ ਲਾਈਫ ਗੋਲ ਹੁੰਦਾ ਵੀ ਦੇਖੋ ਜੇ ਆਪਾਂ ਡਿਸਿਪਲਨ ਚ ਰਹਾਂਗੇ ਆਪਾਂ ਸਾਰੇ ਕੰਮ ਡਿਸਿਪਲਨ ਚ ਕਰਾਂਗੇ ਤਾਂ ਆਪਾਂ ਆਪਣਾ ਹੀ ਫਾਇਦਾ ਹੋਉਗਾ ਇਕੱਲੇ ਸਕੂਲ ਵਾਲੇ ਆਪਾਂ ਨੂੰ ਸਕੂਲ ਚ ਡਿਸਪਲਨ ਨਹੀਂ ਸਖਾਉਂਦੇ ਉਹ ਘਰ ਵਿੱਚ ਵੀ ਬਾਹਰ ਵੀ ਅੰਦਰ ਵੀ ਦੇਖੋ
ਵੀ ਜੇ ਦੇਖਿਆ ਜਾਵੇ ਤਾਂ ਸਕੂਲ ਚੋਂ ਆਪਾਂ ਨੂੰ ਕਿੰਨਾ ਕੁਛ ਸਿੱਖਣ ਨੂੰ ਮਿਲਦਾ ਜੇ ਆਪਾਂ ਦੇਖੀਏ ਤਾਂ ਔਨਲਾਈਨ ਪੜ੍ਹਾਈ ਚ ਆਪਾਂ ਨੂੰ ਇੰਨਾ ਕੁਛ ਕਦੇ ਵੀ ਨਹੀਂ ਸਿੱਖਣ ਨੂੰ ਮਿਲੇਗਾ ਜਿਹੜਾ ਆਪਾਂ ਨੂੰ ਸਕੂਲ 'ਚ ਮਿਲੁਗਾ
ਸਹੀ ਗੱਲ ਆ ਤੁਹਾਡੀ ਬਿਲਕੁਲ ਸਹੀ ਹੈ ਸੱਚੀ ਗੱਲ ਆ ਸਕੂਲ ਜਾ ਕੇ ਸਾਨੂੰ ਸੱਚੀ ਉਹ ਬਹੁਤ ਕੁਛ ਮਿਲਦਾ ਆ ਆਨਲਾਈਨ ਇੱਕ ਸਾਡੀ ਮਜਬੂਰੀ ਹੋ ਸਕਦੀ ਮੈਨੂੰ ਇਦਾਂ ਪਤਾ ਲੱਗਦਾ ਵੀ ਇੱਕ ਮਜਬੂਰੀ ਆ
ਇਹ ਮਜ਼ਬੂਰੀ ਹੀ ਸੀ ਦੇਖੋ ਬੱਚੇ ਸਕੂਲ ਹੀ ਜਾ ਸਕਦੇ ਸੀ ਨਾ ਟੀਚਰ ਆਉਂਦੇ ਸੀਗੇ ਸਕੂਲ ਚ ਫੇਰ ਉਹ ਮਜਬੂਰੀ ਹੀ ਸੀ ਨਾ ਔਨਲਾਈਨ ਕਲਾਸਿਸ ਲਾਉਣ ਦੀ ਹੁਣ ਦੇਖੋ ਜੂਨ ਦੀਆਂ ਛੁੱਟੀਆਂ ਚ ਅੱਧੇ ਬੱਚਿਆਂ ਨੇ ਔਨਲਾਈਨ ਕਲਾਸਿਸ ਲੱਗਦੀਆਂ ਨੇ ਸਕੂਲ ਦੀਆਂ
ਹਾਂਜੀ ਹਾਂਜੀ
ਵੀ ਟੀਚਰ ਨੂੰ ਵੀ ਹੁੰਦਾ ਵੀ ਬੱਚਿਆਂ ਦਾ ਜਿੰਨਾ ਕੰਮ ਰਹਿ ਗਿਆ ਉਹਨਾਂ ਦਾ ਕੰਮ ਪੂਰਾ ਕਰਾਇਆ ਜਾਵੇ
ਤੇ ਛੁੱਟੀਆਂ ਵਿੱਚ ਕੰਮ ਐ ਕਰਕੇ ਨੀ ਦਿੱਤਾ ਜਾਂਦਾ ਵੀ ਬੱਚਿਆਂ ਤੇ ਬੋਝ ਪਵੇ ਛੁੱਟੀਆਂ ਵਿੱਚ ਕੰਮ ਇਸ ਕਰਕੇ ਦਿੱਤਾ ਜਾਵੇ ਵੀ ਬ ਬੱਚਾ ਘਰ ਵਿਹਲਾ ਨਾ ਬੈਠੇ ਜੋ ਕਿ ਉਹਦੇ ਦਿਮਾਗ ਚ ਜੋ ਪਹਿਲਾਂ ਪੜ੍ਹਿਆ ਉਹ ਵੀ ਨ
ਉਹ ਵੀ ਨਾ ਨਿਕਲ ਸਕੇ ਸਹੀ ਗੱਲ ਹੈ ਮੈਡਮ ਹਾਂਜੀ
ਹਾਂਜੀ
ਜੇ ਅੱਜ ਕੱਲ੍ਹ ਦੇਖਿਆ ਜਾਵੇ ਤਾਂ ਵੀ ਬਹੁਤ ਬੱਚੇ ਐਵੇਂ ਕਹਿੰਦੇ ਨੇ ਵੀ ਸਾਨੂੰ ਇੰਨਾ ਇੰਨਾ ਕੰਮ ਦਿੱਤਾ ਜਾਂਦਾ ਕਿਉਂ ਦਿੰਦੇ ਨੇ ਇਨਾ ਕੰਮ ਵੀ ਪਰ ਉਹ ਉਹਨਾਂ ਦੇ ਫਾਇਦੇ ਲਈ ਹੀ ਦਿੰਦੇ ਨੇ ਵੀ ਟੀਚਰ ਨੂੰ ਕਦੇ ਵੀ ਐਵੇਂ ਨ ਹੁੰਦਾ ਵੀ ਬੱਚੇ ਦਾ ਲੋਸ ਹੋਵੇ ਜਾਂ ਉਹਨੂੰ ਪੜ੍ਹਾਈ ਘੱਟ ਆਵੇ ਉਹਨਾਂ ਨੂੰ ਹਰ ਇੱਕ ਚੀਜ਼ ਐਵੇਂ ਹੋ
ਇਹ ਬੰਦਾ ਪਰਫੈਕਟ ਨਿਕਲੇ ਹਮ ਇਹ ਬੱਚਾ ਮਤਲਬ ਸਹੀ ਰਾਹ ਤੇ ਚੱਲੇ ਹਮ
ਵੀ ਦੇਖਲੋ ਕਿੰਨੇ ਹੀ ਫਾਇਦੇ ਆਪਾਂ ਨੂੰ ਕਿੰਨੇ ਹੀ ਫਾਇਦੇ ਕਰਾਉਂਦੇ ਨੇ ਦੇਖੋ ਟੀਚਰ ਆਪਾਂ ਨੂੰ ਸਿੱਖਿਆ ਨਾਲ ਪੜ੍ਹਾਉਣ ਨੇ ਦੇਖੋ ਕਿੰਨੇ ਜ਼ਿਆਦਾ ਪਣ ਫਾਇਦੇ ਮਿਲਦੇ ਨੇ ਸਕੂਲ 'ਚ ਪੜ੍ਹ ਕੇ ਲਿਖ ਕੇ ਬਣ ਕੇ ਕੁਛ
ਇੱਕ ਕਲਮ ਆ ਜਿਹੜੀ ਅਸੀਂ
ਹਾਂਜੀ ਹੈ ਜੇ ਦੇਖਿਆ ਜਾਵੇ ਲੋ ਬੱਚੇ ਆਨਲਾਈਨ ਕਲਾਸਿਸ ਕਹਿ ਕੇੋ ਖ ਹੋਰ ਫੋਨ 'ਤੇ ਗਲਤ ਕੰਮ ਕਰਦੇ ਨੇ ਵੀ ਇਹ ਚੀਜ਼ਾਂ ਨੂੰ ਉਹਨਾਂ ਨੂੰ ਛੱਡਣਾ ਚਾਹੀਦਾ ਵੀ ਪੜ੍ਹਾਈ ਵੱਲ ਧਿਆਨ ਦੇ ਕੇ ਕੁਛ ਬਣਨਾ ਚਾਹੀਦਾ
ਹਮ ਸਹੀ ਗੱਲ ਆ ਬਹੁਤ ਸਹੀ ਗੱਲ ਆ ਮੈਡਮ ਤੁਹਾਡੀ ਬਿਲਕੁਲ ਸੱਚੀਆਂ ਗੱਲਾਂ ਹੈ ਗੀਆਂ ਵੀ ਬੱਚੇ ਨੂੰ ਆਪਣੇ ਭਵਿੱਖ ਦੇ ਬਾਰੇ ਸੋਚਣਾ ਚਾਹੀਦਾ ਵੀ ਉਹਨੇ ਅੱਗੇ ਜ਼ਿੰਦਗੀ ਚ ਉਹਨੂੰ ਕੀ ਕਰਨਾ ਕਿਉਂਕਿ ਜੇ ਆਪਾਂ ਪੜ੍ਹਨ ਦਾ ਟਾਈਮ ਕਿਸੇ ਹੋਰ ਚੀਜ਼ ਚ ਆਪਣਾ ਲੰਘਾ ਕੇ ਇਹਨੂੰ ਬਰਬਾਦ ਕਰਦੇ ਹਾਂ ਤਾਂ ਉਹ ਅੱਗੇ ਜਾ ਕੇ ਸਾਨੂੰ ਹੀ ਪਛ
ਹਾਂਜੀ ਹਾਂ ਕਿਉਂਕਿ ਅੱਜ ਬੱਚੇ ਨੂੰ ਨਹੀਂੀ ਪਤਾ ਵੀ ਮੈਂ ਕੀ ਕਰ ਰਿਹਾ ਕੱਲ੍ਹ ਨੂੰ ਉਹਨੂੰ ਮਹਿਸੂਸ ਹੋਊਗਾ ਵੀ ਹਾਂਜੀ ਜੇ ਮੈਂ ਸਮਝ ਜਾਂਦਾ ਟਾਈਮ 'ਤੇ ਟਾਈਮ ਹਮੇਸ਼ਾ ਜ਼ਿੰਦਗੀ ਨੂੰ ਜਵਾਬ ਦਿੰਦਾ ਦੇਖੋ
ਹਾਂਜੀ ਸਹੀ ਚਲੋ ਠੀਕ ਮੈਮ ਤੁ ਨਾਲ ਗੱਲ ਕਰਕੇ ਮੈਨੂੰ ਬਹੁਤ ਵਧੀਆ ਲੱਗਿਆ